ਸਾਸਰੀਕਾਲ ਜੀ।
ਸਾ ਸ਼੍ਰੀ ਕਾਲ ਜੀ।
ਹੋਰ ਕਿਵੇਂ ਠੀਕ ਓ ਤੁਸੀਂ।
ਹਾਂਜੀ, ਬੌਤ ਵਧੀਆ।
ਚਲੋ, ਵਧੀਆ ਜੀ।
ਅੱਛਾ
ਤੇ ਹੋਰ ਕੀ ਕੇਰਦੇ ਸੀ ਤੁਸੀਂ?
ਕੁਛ ਨੀ ਬਸ ਫ੍ਰੀ ਜੀ।
ਅੱਛਾ ਜੀ, ਅੱਛਾ ਚਲੋ ਵਧੀਆ ਹੈਗਾ। ਤੇ ਅੱਜ ਆਪਾਂ ਗੱਲ ਕਰਾਂਗੇ ਬਾਬਾ ਫਰੀਦ ਜੀ ਬਾਰੇ।
ਹਾਂਜੀ, ਜ਼ਰੂਰ ਜੀ।
ਬਾਬਾ ਫਰੀਦ ਜੀ ਸੀ ਜੇੜੇ ਓ ਸੂਫ਼ੀ ਕਾਪ ਦੇ ਮੋਢੀ ਸ
ਹਾਂਜੀ, ਬਿਲਕੁਲ ਜੀ।
ਜਿਵੇਂ ਓਨਾਂ ਨੂੰ ਆਪਾਂ ਕੈਨੇ ਆ ਕਿ ਕ ਸੂਫ਼ੀ ਸੰਤ ਸੀਗੇ। ਜਿਨ੍ਹਾਂ ਦੀ ਬਾਣੀ ਆ ਓ ਗੁਰੂ ਗ੍ਰੰਥ ਸਾਹਿਬ ਵਿ
ਹਾਂਜੀ, ਬਿਲਕੁਲ ਜੀ।
ਬਾਬਾ ਫਰੀਦ ਨੂੰ ਆਪਾਂ ਕੈ ਦਿੰਦੇ ਆ ਵੀ ਦੇਖੋ ਪੰਜਾਬੀ ਸ਼ਹਿਦ ਦਾ ਪਿਤਾਮਾ ਕਿਹਾ ਜਾਂਦਾ ਹੈਗਾ।
ਬਿਲਕੁਲ ਮੈਮ ਬਿਲਕੁਲ ਈ।
ਜੇੜਾ ਬਾਬਾ ਫਰੀਦ ਦਾ ਜਨਮ ਸੀਗਾ ਓ ਗਿਆਰਾਂ ਸੌ ਤਿਹੱਤਰ ਈਸਵੀ ਦੇ ਵਿੱਚ ਹੋਇਆ ਸੀ। ਕੁਸਤੀ ਵਿੱਚ ਲਿਖਦੇ ਨੇ ਕੇ ਗਿਆਰਾਂ ਸੌ ਪਚੱਤਰ ਈਸਵੀ ਚ ਹੋਇਆ ਸੀਗਾ।
ਹਾਂਜੀ ਬਿਲਕੁਲ ਮੈਮ ਬਿਲਕੁਲ ਜੀ।
ਪਾਕਿਸਤਾਨ ਦੇ ਮਤਲਬ ਕਿ ਇੱਕ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਹੋਇਆ ਸੀਗਾ।
ਹਾਂਜੀ
ਉਨਾਂ ਦਾ ਪਿਤਾ ਸੀਗਾ ਜੇੜਾ ਓ ਸੇਖ ਜਮਾਲ ਉਦੀਨ ਸੀਗਾ।
ਹਾਂਜੀ
ਓਨਾਂ ਦੀ ਮਾਤਾ ਸੀ ਜੇੜੀ ਓ ਵੀ ਬੌਤ ਧਾਰਮਿਕ ਔਰਤ ਸੀਗੀ।
ਹਾਂਜੀ, ਬਿਲਕੁਲ ਮੈਮ।
ਤੇ ਓਨਾਂ ਨੇ ਕੀ ਕਰਿਆ ਸੀ ਸ਼ੁਰੂ ਦੇ ਵਿੱਚ। ਜੇੜਾ ਆਪਣਾ ਗੁਰੂ ਸੀਗਾ। ਓ ਖਵਾਜਾ ਕੁਤਬਦੀਨ ਬਖਤਿਆਰ ਕਰ ਕੀ ਸੀ ਓਨਾਂ ਦਾ ਗੁਰੂ? ਜਿਦੇ ਤੋਂ ਓਨਾਂ ਨੇ ਕੇ ਸੀਗੀ ਆਪਣੀ ਸਿੱਖਿਆ ਲਈ ਸੀਗੀ।
ਹਾਂਜੀ, ਮੈਮ।
ਜੇੜਾ ਓ ਚਿਸਤੀ ਸੰਪਰਦਾ ਨਾਲ ਕੀ ਸੀ ਸੰਬੰਧ ਰੱਖਦਾ ਸੀਗਾ।
ਹਾਂਜੀ ਬਿਲਕੁਲ ਜੀ ਬਿਲਕੁਲ
ਤੇ ਉਹਨਾਂ ਨੇ ਆਪਣੇ ਗੁਰੂ ਦੇ ਕੋਲ ਤੁਸੀਂ ਕਹਿ ਸਕਦੇ ਹੋਗੇ ਵੀ ਸਿੱ ਸਿੱਖਿਆ ਅਸੀਂ ਜਿਹੜੀ ਪ੍ਰਾਪਤ ਕੀਤੀ ਸੀਗੀ।
ਹਾਂਜੀ ਬਿਲਕੁਲ ਜੀ।
ਉਹਨਾਂ ਨੇ ਕੀ ਕਰਿਆ ਸੀ ਆਪਣਾ ਜਿਹੜਾ ਬਹੁਤ ਜੀਵਨ ਸੀਗਾ। ਉਹ ਰੱਬ ਦੀ ਬੰਦਗੀ ਕਰਨ ਦੇ ਵਿੱਚ ਗੁਜ਼ਾਰਿਆ ਸੀ ਦੇਖੋ ਹਨਾ।
ਹਾਂਜੀ ਬਿਲਕੁਲ ਜੀ।
ਜਿਮੇ ਆਪਾਂ ਕਹਿ ਦਿੰਨੇ ਆਂ ਕਿ ਜੰਗਲਾਂ ਦੇ ਵਿੱਚ ਗਏ ਸੀਗੇ ਉਹ ਦੇਖੋ ਉਹਨਾਂ ਨੇ ਬਹੁਤ ਸਮਾਂ।
ਹਾਂਜੀ ਹਾਂਜੀ ਬਿਲਕੁਲ ਮੈਮ।
ਤੇ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈਗੀ।
ਹਾਂਜੀ।
ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸੌ ਬਾਰਾਂ ਸਲੋਕ ਨੇ ਤੇ ਚਾਰ ਕੀ ਨੇ ਗਏ ਸ਼ਬ। ਸ਼ਬਦ ਨੇ ਗੇ।
ਹਾਂਜੀ ਬਿਲਕੁਲ ਜੀ।
ਉਹਨਾਂ ਨੇ ਕੀ ਸੀ ਉਹਨਾਂ ਦੀ ਵਿਚਾਰਧਾਰਾ ਸੀ ਜਿਹੜੀ ਜਿਵੇਂ ਆਪਾਂ ਕਹਿੰਨੇ ਆ ਵੀ ਉਹਨਾਂ ਦੇ ਵਿੱਚ ਹਨਕ। ਹੰਕਾਰ ਨਹੀਂ ਸੀਗਾ।
ਹਾਂਜੀ ਬਿਲਕੁਲ ਜੀ।
ਉਹ ਕਹਿੰਦੇ ਤੇ ਕਿ ਆਪਾਂ ਨੂੰ ਹਰ ਟਾਈਮ ਹੈ ਜਿਹੜਾ ਸਬਰ ਰੱਖਣਾ ਚਾਹੀਦਾ ਹੈਗਾ।
ਬਿਲਕੁਲ ਜੀ ਬਿਲਕੁਲ।
ਜਿਵੇਂ ਬਾਬਾ ਫਰੀਦ ਜੀ ਨੇ ਲਿਖਿਆ ਨੀ ਹੋਇਆ ਗਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ ਦੇਖ। ਪਰਾਈ ਚੋਪੜੀ ਨਾ ਤਰਸਾਈ ਜੀ।
ਹਾਂਜੀ ਬਿਲਕੁਲ ਜੀ।
ਉਹ ਸਾਰਿਆਂ ਨੂੰ ਇਹੀ ਕਹਿੰਦੇ ਤੇ ਵੀ ਜਿਵੇਂ ਦੀ ਆਪਣੇ ਘਰੇ ਹੈਗੀ ਆ ਆਪਾਂ ਨੂੰ ਉਵੇਂ ਦੀ ਰੋਟ। ਰੋਟੀ ਖਾਣੀ ਚਾਹੀਦੀ ਹੈਗੀ ਜਦੋਂ ਕਿ ਦੂਜਿਆਂ ਦੇ ਪਕ। ਪਕਵਾਨ ਦੇਖ ਕੇ ਆਪਾਂ ਨੂੰ ਆਪਣਾ ਜੀਅ ਏ ਜਿਹੜਾ ਉਹ ਨਹੀਂ ਤਰਸਾਉਣਾ ਚਾਹੀਦਾ ਹੈਗਾ।
ਹਾਂਜੀ ਹਾਂਜੀ ਬਿਲਕੁਲ ਜੀ।
ਉਹ ਜ਼ਿਆਦਾਤਰ ਕੀ ਕਹਿੰਦੇ ਸੀਗੇ ਵੀ ਜਿਹੜਾ ਰੱਬ ਹੈ ਉਹ ਸਿਰਫ਼ ਜੰਗਲਾਂ 'ਚ ਨਹੀਂ ਮਿਲਦਾ। ਆਪਾਂ ਨੂੰ ਸਗੋਂ ਮਨੁੱਖ ਦੇ ਅੰਦਰ ਹੀ ਵਾਸਦਾ ਹੈਗਾ।
ਹਾਂਜੀ ਹਾਂਜੀ।
ਜਿਹੜੇ ਲੋਕ ਸੀਗੇ ਉਹਨਾਂ ਨੂੰ ਸਮਾਜ ਦੇ ਵਿੱਚ ਜਾਤ ਪਾਤ ਦਾ ਖਾ। ਖਾਤਮਾ ਕਰਕੇ ਸਾਰਿਆਂ ਨੂੰ ਬਰਾਬਰ ਸਮਝਦੇ ਸੀਗੇ।
ਹਾਂਜੀ ਬਿਲਕੁਲ ਜੀ।
ਤੁਸੀਂ ਲਾ ਲਓ ਵੀ ਜਿਹੜੇ ਬਾਬਾ ਫਰੀਦ ਸੀਗੇ ਉਹਨਾਂ ਨੂੰ ਮਤਲਬ ਕਿ ਉਹਨਾਂ ਦੀ ਮਾਤ। ਮਾਤਾ ਸੀ ਜਿਹੜੀ ਉਹ ਨਮਾਜ਼ ਪੜ੍ਹਨ ਲਈ ਬਹੁਤ ਪ੍ਰੇਰਿਤ ਕਰਦੀ ਸੀਗੀ।
ਹਾਂਜੀ ਹਾਂਜੀ।
ਜਦੋਂ ਵੀ ਕਹਿ ਸਕਦੇ ਆਂਗੇ ਤਾਂ ਉਹਨਾਂ ਨੇ। ਮਤਬਲ ਕੀ ਸ਼ੱਕਰ ਇੱਕ ਗਾਂਜੀ ਸ਼ੱਕਰ ਆ।
ਹਾਂਜੀ।
ਉਹਦਾ ਉਹਨੂੰ ਕਹਿੰਨੇ ਵੀ ਸ਼ੱਕਰ ਦਾ ਖਜਾਨਾ ਵੀ ਕਹਿਣ ਲੱਗ ਗਏ ਤੇ ਉਹਨਾਂ ਦੀ ਬਾਣੀ ਦੇ ਵਿੱਚ। ਏਂਨੀ ਜ਼ਿਆਦਾ ਮਿਠਾਸ ਸੀਗੀ।
ਹਾਂਜੀ।
ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਬਾਬਾ ਫਰੀਦ ਜੀ ਦੇ ਨਾਮ ਤੇ ਇੱਕ ਆਪਣੇ ਫਰੀਦਕੋਟ ਸ਼ਹਿਰ ਵੀ ਹੈ ਦੇਖੋ ਹਨਾ।
ਹਾਂਜੀ।
ਕਹਿੰਦੇ ਵੀ ਜਦੋਂ ਬਾਬਾ ਜੀ ਇੱਕ ਦਿਨ ਕਹਿੰਦੇ ਵੀ ਇੱਥੋਂ ਲੰਘ ਰਹੇ ਤੇ ਗਏ।
ਹਾਂਜੀ।
ਤਾਂ ਉਹਨਾਂ ਤੋਂ ਕਹਿੰਦੇ ਵੀ ਉੱਥੋਂ ਦੇ ਰਾਜੇ ਨੇ ਉਹਨਾਂ ਤੋਂ ਜ਼ਬਰਦਸਤੀ ਕੰਮ ਕਰਾਇਆ ਸੀਗਾ।
ਹਾਂਜੀ।
ਫੇਰ ਕਾਫੀ ਟਾਈਮ ਬਾਅਦ ਜਦੋਂ ਰਾਜੇ ਨੇ ਦੇਖਿਆ ਵੀ ਉਹਨਾਂ ਤੋਂ ਮਿੱਟੀ ਚਕਵਾ ਰਹੇ ਸੀ। ਜਿਹੜੀ ਉਹ ਮਿੱਟੀ। ਮਿੱਟੀ ਵਾਲੀ ਟੋਕਰੀ ਦੀ ਉਹ ਹਵਾ ਉੱਪਰ ਦੀ ਤੈਰਦੀ ਸੀ।
ਹਾਂਜੀ।
ਤੇ ਰਾਜੇ ਜਿਹੜਾ ਉਹ ਰਾਜਾ ਸੀਗਾ ਉਹਨੇ ਬਾਬਾ ਜੀ। ਦਾ ਫਿਰ ਉਹ ਬਹੁਤ ਸਤਿਕਾਰ ਕੀਤਾ ਸੀਗਾ।
ਹਾਂਜੀ ਬਿਲਕੁਲ ਮੈਮ।
ਤੇ ਜਿਹੜਾ ਉਹਦੇ ਸ਼ਹਿਰ ਦਾ ਨਾਮ ਸੀਗਾ ਉਹ ਬਦਲ ਕੇ ਉਹਨੇ ਫਰੀਦਕੋਟ ਰੱਖਿਆ ਸੀਗਾ।
ਹਾਂਜੀ ਹਾਂਜੀ।
ਤੇ ਉਹ ਕਹਿੰਦੇ ਨੇ ਹੈਗੇ ਵੀ ਦੇਖ ਦੇਖੋ ਆਪਾਂ ਨੂੰ ਜਿਹੜਾ ਆਪਣਾ ਜੀਵਨ ਹੈ ਉਹ ਬਹੁਤ ਹੀ ਸਾਦਗੀ ਦੇ ਵਿੱਚ ਬਤੀਤ ਵੀ ਕਰਨਾ ਚਾਹੀਦਾ ਹੈ ਨਾ।
ਹਾਂਜੀ
ਤੇ ਬਾਬਾ ਫਰੀਦ ਜੀ ਨੇ ਜਿਹੜੀਆਂ ਬਹੁਤ ਸਾਰੀਆਂ ਮਤਲਬ ਕੇ ਛੋਟੀਆਂ ਛੋਟੀਆਂ ਤੁ ਕਾਂ ਦੀ ਜਿਹੜੀ ਰਚਨਾ ਉਹ ਬਹੁਤ ਕੀਤੀ ਹੈਗੀ।
ਹਾਂਜੀ ਬਿਲਕੁਲ ਜੀ।
ਕਿਉਂਕਿ ਉਹ ਲੋਕਾਂ ਨੂੰ ਸਰਲ ਭਾਸ਼ਾ ਦੇ ਵਿੱਚ ਕੀ ਸੀ ਆਪਣਾ ਉਪਦੇਸ਼ ਸੀ ਜਿਹੜਾ ਉਹ ਦੇਣਾ ਚਾਹੁੰਦੇ ਸੀਗੇ।
ਹਾਂਜੀ
ਕਿਉਂਕਿ ਉਸ ਸਮੇਂ ਜਿਹੜੇ ਸੂਫ਼ੀ ਕਵੀ ਸੀ ਬਹੁਤ ਘੱਟ ਸੀ। ਤੇ ਗੁਰਮਤ ਕਾਵਿ ਬਹੁਤ ਜ਼ਿਆਦਾ ਸੀ ਹੈ ਨਾ ਦੇ ਖੋ ਉਸ ਸਮੇਂ ਗੁਰੂ ਪੀਰ ਵੀ ਹੋਏ ਨੇਗੇ ਬਹੁਤ ਸਾਰੇ
ਹਾਂਜੀ
ਤੇ ਉਹਨਾਂ ਨੇ ਦੇਖੋ ਵੀ ਬਹੁਤ ਸਾਰੀ ਤਪੱਸਿਆ ਕਰਨ ਦੇ ਨਾਲ ਨਾਲ ਪ੍ਰਮਾਤਮਾ ਨੂੰ ਕੀ ਸੀਗਾ।
ਹਾਂਜੀ
ਪਾਉਣਾ ਚਾਹਿਆ ਸੀਗਾ।
ਹਾਂਜੀ ਬਿਲਕੁਲ ਜੀ।
ਜਦੋਂ ਹੁਣ ਦੇਖੋ ਆਪਣੇ ਕਹਿ ਦਿੰਦੇ ਨੇ ਬਿਜਲੀ ਕੜਕਦੀ ਹੈ ਤਾਂ ਆਪਾਂ ਨੂੰ ਕਹਿੰਦੇ ਬਾਬਾ ਫਰੀਦ ਜੀ ਦਾ ਨਾਮ ਲੈਣਾ ਚਾਹੀਦਾ ਹੈਗਾ ਵੈਸੇ ਤਾਂ ਆਪਾਂ ਨੇ ਇੱਕ ਕਹਾਣੀ ਸੁਣੀ ਹੈ ਜਸਟ
ਹਾਂਜੀ
ਤੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਵੀ ਬਾਬਾ ਫਰੀਦ ਜੀ ਸੀਗੇ ਜਿਹੜੇ
ਹਾਂਜੀ
ਉਹਨਾਂ ਦੀ ਭਾਸ਼ਾ ਸੀ ਜਿਹੜੀ ਫ਼ਾਰਸੀ ਜਾਂ ਅਰਬੀ ਹੁੰਦੀ ਸੀ।
ਹਾਂਜੀ ਬਿਲਕੁਲ ਜੀ।
ਜਦੋਂ ਬਾਬਾ ਫਰੀਦ ਜੀ ਹੋਏ ਸੀ ਉਸ ਸਮੇਂ ਜਿਹੜੇ ਵਿਦਵਾਨ ਤੇ ਜਿਹੜੇ ਰਾਜ ਦਰਬਾਰ ਸੀ ਉਹਨਾਂ ਦੀ ਫਾਰਸੀ। ਜਾਂ ਅਰਬੀ ਭਾਸ਼ਾ ਸੀ ਪਰ ਜਿਹੜੀ ਆਮ ਲੋਕਾਂ ਦੀ ਬੋਲੀ ਸੀ ਉਹ ਪੰਜਾਬੀ ਸੀ।
ਹਾਂਜੀ, ਬਿਲਕੁਲ ਜੀ।
ਤੇ ਉਹਨਾਂ ਨੂੰ ਕੀ ਸੀਗਾ ਨੀਵਾਂ ਸਮਝਿਆ ਜਾਂਦਾ ਸੀਗਾ।
ਹਾਂਜੀ
ਪਰ ਬਾਬਾ ਫਰੀਦ ਜੀ ਨੇ ਜਿਹੜੇ ਆਪਣੇ ਵਿਚਾਰ ਤੇ ਉਹਨਾਂ ਨੂੰ ਹਨਾ ਪ੍ਰਗਟ ਕਰਨ ਦੇ ਲਈ ਪੰਜਾਬੀ ਭਾਸ਼ਾ ਨੂੰ ਹੀ ਚੁਣਿਆ।
ਹਾਂਜੀ, ਬਿਲਕੁਲ।
ਕਿਉਂ ਚੁਣਿਆ ਸੀ ਕਿਉਂਕਿ ਉਹ ਕਹਿ ਸਕਦੇ ਸੀ ਕਿ ਜਿਹੜੇ ਲੋਕ ਨੇਗੇ ਉਹ ਚੰਗੀ ਤਰ੍ਹਾਂ ਉਹਨਾਂ ਨੂੰ ਸਮਝ ਸਕ ਕਰਨਾ
ਹਾਂਜੀ ਬਿਲਕੁਲ ਮੈਮ
ਜਿਹਦੇ ਨਾਲ ਕਿ ਅ ਜੇ ਲੋਕਾਂ ਨੂੰ ਸਮਝ ਆਊਗੀ ਤਾਂ ਹੀ ਉਹ ਅਧਿਆਤਮਿਕਤਾ ਦੇ ਰਸਤੇ ਤੇ ਚੱਲਣਗੇ
ਹਾਂਜੀ ਮੈਮ ਹਾਂਜੀ ਬਿਲਕੁਲ ਜੀ
ਤਾਂ ਹੀ ਲੋਕਾਂ ਦੇ ਵਿੱਚ ਭੇਦ ਭਾਵ ਨੇ ਜਿਹੜੇ ਉਹ ਖ਼ਤਮ ਹੋਣਗੇ
ਹਾਂਜੀ
ਤੇ ਤੁਸੀਂ ਮੈਮ ਕੁਛ ਜਾਣਦੇ ਹੋ ਬਾਬਾ ਫਰੀਦ ਜੀ ਦੇ ਬਾਰੇ
ਹਾਂਜੀ ਜਿਵੇਂ ਕਿ ਆਪਾਂ ਤੁਸੀਂ ਕਹਿ ਰਹੇ ਸੀਗੇ ਕਿ ਦੇਖੋ ਇੱਕ ਪਿੰਡ ਸੀ ਜਿਹੜਾ ਬਾਬੇ ਬਾਬਾ ਫਰੀਦ ਜੀ ਦੇ ਨਾਮ ਤੇ ਮਤਲਬ ਉਹਨਾਂ ਦਾ ਨਾਮ ਹੈ ਜੀ ਦੇਖੋ ਫਰੀਦਕੋਟ ਉਹਦੇ ਉਹ ਪਿੰਡ ਵਿੱਚ ਦੇਖੋ ਅੱਜ ਵੀ ਬਹੁਤ ਮਾਨਤਾ ਕੀਤੀ ਜਾਂਦੀ ਹੈ ਜੀ
ਹਾਂਜੀ ਬਿਲਕੁਲ ਜੀ ਬਿਲਕੁਲ
ਉੱਥੇ ਆਪਾਂ ਦੇਖੋ ਜੀ ਇੱਕ ਮੂਰਤ ਵੀ ਲੱਗੀ ਆ ਬਾਬਾ ਜੀ ਦੀ।
ਅੱਛਾ ਜੀ ਅੱਛਾ।
ਹਾਂਜੀ ਅ।
ਇਹ ਵੀ
ਦੇਖੋ ਉੱਥੇ ਬਹੁਤ ਵੱਡਾ ਇੱਕ ਭੰਡਾਰਾ ਵੀ ਹੁੰਦਾ ਜੀ।
ਅੱਛਾ ਜੀ ਅੱਛਾ।
ਹਾਂਜੀ ਮੈਮ।
ਹੁਣ ਤੁਸੀਂ ਲਾ ਲਓ ਵੀ ਜਿਹੜੇ ਇਹਨਾਂ ਦੇ ਗੁਰੂ ਸੀਗੇ ਕਿ ਉਹਨਾਂ ਨੇ ਦੇਖੋ ਵੀ ਇਹਨਾਂ ਨੂੰ ਕਿੰਨੀ ਵਧੀਆ ਸਿਖਿਆ ਸਿੱਖਿਆ ਦਿੱਤੀ ਹਨਾ ਤੂੰ ਉਹ ਗਿਰਸ ਤੇ ਚੱਲ ਕੇ ਕਿੰਨੇ ਵਧੀਆ ਕਵੀ ਹੋਏ ਨੇ ਹੈਂਗੇ।
ਹਾਂ ਬਿਲਕੁਲ ਜੀ।
ਤੇ ਬਾਬਾ ਫਰੀਦ ਜੀ ਸੀ ਜਿਹੜੇ ਕੋਈ ਵੀ ਦੌਲਤ ਜਾਂ ਸ਼ੋਰਤ ਦੀ। ਪਰਵਾਹ ਨਹੀਂ ਕਰਦੇ ਸੀਗੇ। ਉਹ ਹਮੇਸ਼ਾ ਲਾ ਲਓ ਵੀ ਗਰੀਬੀ ਤੇ ਸਾਦਗੀ ਵਿੱਚ ਹੀ ਰਹਿੰਦੇ ਸੀਗੇ।
ਹਾਂਜੀ।
ਤੇ ਉਹ ਹਰੇਕ ਟਾਈਮ ਰੱਬ ਦਾ ਸ਼ੁਕਰਾਨਾ ਜਿਵੇਂ ਆਪਾਂ ਕਹਿ ਦਿੰਦੇ ਵੀ ਉਹ ਕਰਦੇ ਰਹਿੰਦੇ ਸੀਗੇ ਦੇ।
ਹਾਂਜੀ ਬਿਲਕੁਲ ਜੀ ਬਿਲਕੁਲ।
ਜਿਵੇਂ ਉਹ ਵੀ ਕਿਹਾ ਸੀਗਾ ਦੇਖੋ ਫਰੀਦ ਬੁਰੇ ਕ ਭਲਾਕਾਰ ਗੁਰੇ ਨਾਲ ਹਨ। ਏ ਦੇ ਹੀ ਰੋਗ ਨਾ ਲੱਗੇ ਪਲੇ ਸਭ ਕੁਛ ਪਾਏ।
ਹਾਂਜੀ ਬਿਲਕੁਲ ਜੀ।
ਉਹ ਕਹਿੰਦੇ ਨੇ ਵੀ ਦੇਖੋ ਜਦੋਂ ਆਪਾਂ ਪ੍ਰਮਾਤਮਾ ਦਾ ਨਾਮ ਜਪਦੇ ਹ ਤਾਂ ਆਪਾਂ ਨੂੰ ਜਿਹੜਾ ਰੱਬ ਹੈ ਬਹੁਤ। ਜਲਦੀ ਮਿਲ ਜਾਂਦਾ ਹੈਗਾ।
ਹਾਂਜੀ ਬਿਲਕੁਲ ਮੈਮ
ਕਿਉਂਕਿ ਪਰਮਾਤਮਾ ਦੇ ਹਿਰਦੇ ਦੇ ਵਿੱਚ ਹੀ ਰੱਬ ਵੱਸਦਾ ਹੈਗਾ।
ਹਾਂਜੀ।
ਤੇ ਉਹਨਾਂ ਨੇ ਲਾ ਲਓ ਵੀ ਬਹੁਤ ਸਾਰੀਆਂ। ਮਤਲਬ ਕਿ ਸਿੱਖਿਆਵਾਂ ਨੇ ਜਿਹੜੀਆਂ ਉਹ ਵੀ ਦਿੱਤੀਆਂ ਨੇਗੀਆਂ।
ਹਾਂਜੀ ਮੈਮ ਬਿਲਕੁਲ ਜੀ।
ਸਿੱਧੇ ਰਸਤੇ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈਗੀ।
ਹਾਂਜੀ।
ਪਰ ਉਹਨਾਂ ਨੇ ਜਿਹੜਾ ਅੰਤਿਮ ਸਮਾਂ ਸੀ ਉਹ ਵੀ ਆਪਣਾ ਪਾਕਿਸਤਾਨ ਦੇ ਵਿੱਚ ਚੀ ਗੂਜਾਰਿਆ ਸੀਗਾ।
ਹਾਂਜੀ ਬਿਲਕੁਲ
ਉੱਥੇ ਉਹਨਾਂ ਦੀ ਦੇਖੋ ਜਦੋਂ ਮਤਲਬ ਕਿ ਪਾਕਿਸਤਾਨ ਦੇ ਵਿੱਚ ਇੱਕ ਆਪਾਂ ਜਿਵੇਂ ਕਹਿੰਦੇ ਦਰਗਾਹ ਬਣੀ ਹੋਈ ਹੈਗੀ। ਜਿੱਥੇ ਹਜ਼ਾਰਾਂ ਲੋਕ ਣੇਗੇ ਆਉਂਦੇ ਰਹਿਣਗੇ ਉੱਥੇ ਮੱਥਾ ਟੇਕਣ ਦੇ ਲਈ।
ਹਾਂਜੀ।
ਬਾਬਾ ਫਰੀਦ ਜੀ ਜਿਹੜੇ ਬਾਰਾਂ ਸੌ
ਰ।
ਈਸਵੀ ਉਹਦੇ ਵਿੱਚ ਜੋਤੀ ਜੋਤ ਸਮਾ ਗਏ ਸੀਗੇ। ਉਹ ਵੀ ਸਿਰਫ਼ ਪਾਕਿਸਤਾਨ ਦੇ ਵਿੱਚ ਹੀ
ਹਾਂਜੀ।
ਕਿਉਂਕਿ ਇਹਨਾਂ ਦੀ ਦੇਣ ਹੈ ਜਿਹੜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ। ਤੇ ਸੂਫ਼ੀ ਕਾਵ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ, ਸਿਰਫ ਉਹਨਾਂ ਨੇ ਆਪਣੀ ਸਰਲ ਭਾਸ਼ਾ ਦੇ ਨਾਲ ਲੋਕਾਂ ਨੂੰ ਬਹੁਤ ਸਾਰੇ ਉਪਦੇਸ਼ ਸੀ ਜਿਹੜੇ ਉਹ ਦੇਣੇ ਚਾਹੇ
ਬਿਲਕੁਲ ਮੈਮ ਬਿਲਕੁਲ।
ਤੇ ਉਹਨਾਂ ਨੇ ਜਿਹੜੀ ਆਪਣੀ ਜਾਤ ਪਾਤ ਦੇ ਉੱਚ ਨੀਚ ਦਾ ਖੰਡਨ ਕਰਿਆ ਸੀਗਾ। ਤੇ ਸਾਰੇ ਲੋਕਾਂ ਨੂੰ ਇੱਕ ਸਮਾਨ ਮ ਮੰਨਿਆ ਸੀਗਾ।
ਬਿਲਕੁਲ ਜੀ ਬਿਲਕੁਲ।
ਕਿਉਂਕਿ ਜਿੰਨੇ ਵੀ ਸੂਫ਼ੀ ਹੋਏ ਨੇ ਜਾਂ ਵੀ ਲਾ ਲਓ ਗੁਰੂ ਹੋਏ ਨੇ ਉਹਨਾਂ ਨੇ ਵੀ ਇਹੀ ਕਿਹਾ ਕਿ ਸਬਕਾ, ਪ੍ਰਮਾਤਮਾ ਇੱਕ ਹੈ।
ਹਾਂਜੀ ਬਿਲਕੁਲ ਮੈਮ
ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਬਾਬਾ ਫਰੀਦ ਜੀ ਨੇ ਉਹਨਾਂ ਦੀ ਸ਼ਖਸੀੀਅਤ ਹੈ ਉਹ ਬਹੁਤ ਹੀ ਵਧੀਆ ਹੈਗੀ, ਜਿਹੜੀ ਆਪਾਂ ਨੂੰ ਕਿ ਆਪਣੇ ਇਤਿਹਾਸ ਦੇ ਨਾਲ ਜੋੜਨ ਦਾ ਕੰਮ ਕਰਦੀ ਹੈਗੀ।
ਹਾਂਜੀ ਬਿਲਕੁਲ ਜੀ
ਤੇ ਆਪਾਂ ਇਹ ਕਹਿ ਸਕਦੇ ਹਾਂ ਵੀ, ਉਹਨਾਂ ਨੂੰ ਸਾਹਿਤ ਦੇ ਵਿੱਚ ਵੀ ਬਹੁਤ ਵਧੀਆ ਸਥਾਨ ਹੈ ਜਿਹੜਾ ਉਹ ਪ੍ਰਾਪਤ ਹੈਗਾ, ਤੇ ਉਹਨਾਂ ਦੀ ਮਾਤਾ ਵੀ ਇੱਕ ਬਹੁਤ ਵਧੀਆ ਧਾਰਮਿਕ ਔਰਤ ਸੀ ਜਿਨਾਂ ਨੇ ਆਪਣੇ ਬੱਚੇ ਨੂੰ ਅਧਿਆਤਮਿਕਤਾ ਵੱਲ ਪ੍ਰੇਰਿਆ।
ਹਾਂਜੀ ਬਿਲਕੁਲ ਜੀ ਬਿਲਕੁਲ
ਠੀਕ ਹੈ ਮੈਮ ਧੰਨਵਾਦ।
ਓਕੇ ਜੀ।